ਹੈਲੋ, ਹਾਂਜੀ ਸਤਿ ਸ੍ਰੀ ਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਏ, ਹੋਰ ਕੀ ਕਰਦੇ ਪਏ ਸੀ?
ਬਸ ਬੈਠੇ ਹੋਏ ਆ ਗਰਮੀ ਹੋਈ ਦੀ ਐ ਐਨੀ।
ਅੱਛਾ।
ਹਾਂ, ਗਰਮੀ ਬੋਤ ਹੋਈ ਪੀ ਏ, ਏਸੀ ਚ ਈ ਬੈਠੇ ਰੈਣੇ ਅਸੀਂ ਤੇ
ਅੱਛਾ ਅੱਛਾ। ਹਂ।
ਹਾਂ, ਹੋਰ ਤੁਸੀਂ ਕੀ ਕਰਦੇ ਪਏ ਸੀ?
ਹਾਂ, ਕੁਛ ਵੀ ਨੀਂ, ਅਸੀਂ ਵੀ ਬੈਠੇ ਹੋਏ ਸੀ ਤੇ ਮੈਂ ਗੱਲਾਂ ਕਰਦੀ ਪੀ ਸੀ। ਮੈਂ ਨਾਂ ਤੁਆਡੇ ਘਰ ਆਈ ਸੀ ਜਦੋਂ ਤੇ ਤੁਆਡੇ ਉੱਤੇ ਕਾਫੀ ਓ ਤੁਸੀਂ ਪੌਦੇ ਲਗਾਏ ਹੋਏ ਨੇਂ।
ਹਾਂਜੀ ਹਾਂਜੀ, ਓਦੇ ਤੇ ਬੋਤ ਲਾਏ ਹੋਏ ਨੇ ਅਸੀਂ।
ਤੇ ਮੈਨੂੰ ਨਾ ਇੱਕ ਤੁਲਸੀ ਦਾ ਪੌਦਾ ਚਾਈਦਾ ਸੀ।
ਅੱਛਾ, ਤੁਲਸੀ। ਹਾਂ, ਤੁਲਸੀ ਤੇ ਮੇਰੇ ਬੋਤ ਲੱਗੀ ਹੋਈ ਐ।
ਅੱਛਾ।
ਹਾਂ, ਤੁਸੀਂ ਕਦੇ ਇੱਥੇ ਆਓਗੇ, ਤੁਸੀਂ ਚੱਕਰ ਲਾਓਗੇ ਤੁਸੀਂ ਲੈ ਜਾਣਾ। ਹਾਂ, ਓ ਤੇ ਮੇਰੇ ਤੇ ਐਵੇਂ ਲਗ ਜ਼ ਹਾਂ, ਮੇਰੇ ਤੇ ਐਵੇਂ ਲੱਗੀ ਹੋਈ ਐ ਸਿਰਫ ਇੱਕ ਓਦੇ ਲਾਈ ਸੀ ਮੈਂ ਤੇ ਓਦੇ ਬੀਜ ਜਿੱਥੇ ਗਿਰ ਜਾਣ
ਅੱਛਾ।
ਹਾਂ, ਓਥੇ ਈ ਉੱਗ ਜਾਂਦੀ ਐ, ਮੇਰੇ ਤੇ ਬੋਤ ਤੁਲਸੀ ਲੱਗੀ ਹੋਈ ਐ ਅਲਗ, ਅਲਗ। ਹਾਂ, ਇੱਕ ਹਰੇ ਰੰਗ ਦੀ ਲੱਗ ਲਗੀ ਹੋਈਏ, ਸ਼ਾਮਾਂ ਰਾਮਾਂ ਦੋਨੋਂ ਲੱਗੀਆਂ ਹੋਈਆਂ।
ਅੱਛਾ।
ਹਾਂ।
ਹਾਂ ਤੇ ਮੈਂ ਹਾਂ, ਮੈਂ ਸੋਚਦੀ ਪੀ ਸੀ ਕਿ ਮੈਂ ਆ ਦੋ ਕੁ ਦਿਨ ਤੱਕ ਜਾਵਾਂਗੀ ਤੁਆਡੇ ਕੋਲ ਤੇ ਮੈਂ ਤੁਲਸੀ ਦਾ ਪੌਦਾ ਲੈ ਕੇ ਆਵਾਂਗੀ, ਤੁਅਡੇ ਬੜੇ ਵਧੀਆ ਲੱਗੇ ਨੇ ਪੌਦੇ।
ਹਾਂ, ਮੈਨੂੰ ਬੋਤ ਸ਼ੌਕ ਐ ਪੌਦਿਆਂ ਦਾ।
ਹਾਂ, ਫੁੱਲ ਵੀ ਕਾਫੀ ਅੱਛੇ-ਅੱਛੇ ਲੱਗੇ ਹੋਏ ਨੇਂ।
ਹਾਂ, ਉਈ ਕੀਤੇ ਹੋਏ ਨੇ। ਬੋਤ ਧਿਆਨ ਰੱਖਣਾ ਪੈਂਦਾ ਐ, ਪੌਦਿਆਂ ਦਾ ਤੇ ਜਿਵੇਂ ਅਸੀਂ ਹਰ ਟਾਈਮ ਰੋਟੀ ਖਾਂਣੇ ਆਂ ਤਿੰਨੋ ਟਾਈਮ, ਏਨ੍ਹਾਂ ਨੂੰ ਵੀ
ਇਨ੍ਹਾਂ ਨੂੰ ਵੀ ਚਾਈਦੀ ਏ, ਸਈ ਗੱਲ ਏ ਧੁੱਪੇ ਪਏ ਹੋਏ ਨੇ ਏ ਵੀ ਇਨ੍ਹਾਂ ਨੂੰ ਵੀ ਹਰ ਚੀਜ਼ ਪਾਣੀ ਵੀ ਚਾਈਦਾ
ਬਿਲਕੁਲ। ਓ ਪਾਣੀ ਵੀ ਅਗਰ ਜਿਵੇਂ ਹੁਣ ਮੈਂ ਸ਼ਾਮੀ ਪਾਣੀ ਪਾਨ ਜਾਣੀ ਆਂ ਨਾਂ ਤੇ ਨਾਂ ਐਵੇਂ ਬਿਲਕੁਲ ਸੁੱਕ, ਹਲੇ ਸਵੇਰੇ ਪਾਂਨੀ ਆਂ ਮੈਂ ਪਾਣੀ, ਸ਼ਾਮੀ ਬਿਲ ਕੁਲ ਸੁੱਕੇ ਹੁੰਦੇ ਨੇਂ, ਓ ਜਿਵੇਂ ਇੱਕ ਵਾਰ ਪਾ ਤੇ ਮੈਂ ਸ਼ਾਮੀ ਪੌਦਿਆਂ ਨੂੰ ਫਿਰ ਮੈਂ ਇੱਕ ਵਾਰ ਹੋਰ ਪਾਨੀਂ ਆਂ।
ਅੱਛਾ ਅੱਛਾ, ਹਂ, ਹਂ।
ਹਾਂ ਹਾਂ।
ਸਈ ਗੱਲ ਇਨ੍ਹਾਂ ਦਾ ਬੱਚਿਆਂ ਵਕਣ ਧਿਆਨ ਰੱਖਣਾ
ਬਿਲਕੁਲ ਬਿਲਕੁਲ। ਹਾਂ, ਬੋਤ ਧਿਆਨ ਰੱਖਣਾ ਪੈਂਦਾ ਐ। ਪਾਣੀ ਛੋੜੋ ਫਿਰ ਅ ਇਨ੍ਹਾਂ ਦਾ ਰੋਟੀ ਦਾ ਵੀ ਓ ਜਿਵੇਂ ਖਾਦ ਵਗੈਰਾ ਪਾਨੀ ਹੁੰਦੀ ਐ, ਓਦਾ ਵੀ ਸਭ ਧਿਆਨ ਰੱਖਣਾ ਪੈਂਦਾ ਐ, ਜੇੜਾ ਪੌਦਾ ਖ਼ਰਾਬ ਹੋ ਰਿਆ ਹੁੰਦਾ ਐ ਫਿਰ ਓਨੂੰ ਠੀਕ ਕਰਨਾ ਪੈਂਦਾ ਐ, ਅਗਰ ਕੋਈ ਕਿਸੇ ਦਾ ਓ ਥੱਲੇ ਵਾਲਾ ਪੋਟ ਖ਼ਰਾਬ ਹੋ ਰੇਧੈ ਤਾ ਉਨੂੰ ਚੇਂਜ ਕਰਨਾ ਪੈਂਦੈ
ਹਾਂ ਪੂਰਾ ਧਆਨ ਦੇਣਾ ਪੈਂਦਾ ਏ
ਬਿਲਕੁਲ- ਬਿਲਕੁਲ। ਹਾਂਜੀ।
ਹਾਂ ਤੇ ਤੁਸੀਂ ਖਾਦ ਬਜ਼ਾਰੋਂ ਲਯਾਂਦੇ ਓ ਤੇ ਖਾਦ ਕੇੜੀ ਖਾਦ ਪਾਦੇ ਓ ਤੁਸੀ। ਹੈਲੋ। ਹੈਲੋ। ਹੈਲੋ ਤਵਾਡੀ ਅਵਾਜ਼ ਨੀ ਆਂਦੀ ਪਈ?
ਹਾਂਜੀ। ਹੈਲੋ।
ਹੈਲੋ।
ਹਾਂਜੀ- ਹਾਂਜੀ ਅਵਾਜ਼ ਅਟਕ ਗਈ ਸੀ ਤਵਾਡੀ।
ਹਾਂਜੀ। ਅਵਾਜ਼ ਨੀ ਸੀ ਆਂਦੀ ਪਈ।
ਹਾਂ। ਹਾਂਜੀ- ਹਾਂਜੀ ਹਾਂ ਤੇ ਮੈਂ ਪੁੱਛਦੀ ਪਈ ਸੀ ਤੁਸੀ ਵੀ ਲਾਏ ਹੋਏ ਨੇ ਪੌਦੇ।
ਹਾਂ। ਮੈਂ ਲਗਾਏ ਹੋਏ ਨੇ। ਮੇਰੇ ਬਸ ਤੁਲਸੀ ਨੀ ਲਗਾਈ ਹੋਈ ਤੁਲਸੀ ਲਗਾਈ ਸੀ ਪਤਾ ਨੀ ਉਹ ਬੱਚੇ ਉਤੇ ਵ ਛੇੜਾਖਾਨੀ ਕਰ ਦਿੰਦੇ ਨੇ ਬਾਂਦਰ ਵੀ ਤੋੜ ਜਾਂਦੇ ਨੇ ਤੇ ਉਹ ਤੁਲਸੀ ਨੀ ਟਿਕਦੀ ਬਾਕੀ ਤੇ ਪੌਦੇ ਹੋਰ ਲੱਗੇ ਹੋਏ ਨੇ ਐਲੋਵੀਰਾ ਬੜਾ ਲੱਗਿਆ ਹੋਯੋ ਮੇਰਾ ਤੇ
ਹਾਂ- ਹਾਂ ਤੇ ਤੁਸੀਂ ਅ ਇੱਥੇ ਆਓ, ਮੈਂ ਤੁਹਾਨੂੰ ਹੋਰ ਵੀ ਬੜੇ ਸਾਰੇ ਪੌਦੇ ਦੇ ਦਾਂਗੀ। ਏ ਤੇ ਡੰਡੀਆਂ ਨਾਲ ਲੱਗ ਜਾਂਨੇ ਕਿੰਨੇ ਪੌਦੇ ਹੁੰਦੇ ਨੇ ਜੇੜੇ ਡੰਡੀਆਂ ਨਾਲ ਈ ਲੱਗ ਜਾਂਦੇ ਨੇ
ਅੱਛਾ। ਹਾਂ ਤੇ ਮੈਂ ਨਾ ਆਵਾਂਗੀ ਮੈਂ ਗਮਲੇ ਵੀ ਲਯਾਵਾਂਗੀ ਥੋੜੇ ਜੇ
ਹਾਂ।
ਗਮਲੇ ਲਯਾਵਾਂਗੀ ਨਾ
ਹਾਂ। ਗਮਲੇ- ਗਮਲੇ ਵਿਰ
ਘਰ ਦੇ ਕੋਲ ਇੱਕ ਨਵੀਂ ਦੁਕਾਨ ਖੁੱਲੀ ਏ ਉਦੇ ਕੋਲ ਨਾ ਇੰਨੇ ਪਯਾਰੇ- ਪਯਾਰੇ ਗਮਲੇ ਨੇ
ਜਿਵੇਂ ਬਾਲਕਨੀ ਚ ਜੇੜੇ ਲਟਕਾਨ ਵਾਲੇ ਨੀ ਹੁੰਦੇ
ਹਾਂ- ਹਾਂ- ਹਾਂ।
ਹਾਂ। ਚੈਨਾਂ ਵਾਲੇ ਜੰਜੀਰਾਂ ਲੱਗੀਆਂ ਹੁੰਦੀਐ। ਸਾਈਡ ਇਚ ਪਤਲੀ -ਪਤਲੀ, ਹਾਂ। ਓਵੇੰ ਦੇ ਪੌਦੇ ਤੇ ਨਾਲੇ ਜੇੜੇ ਗੈਲਰੀ ਚ ਰੱਖਦੇ ਨੀ ਐ ਮਤਲਬ ਬਹੁਤ ਪਯਾਰੇ- ਪਯਾਰੇ ਨੇ ਔਰ ਉਹ ਸਾਰੀ ਉਦੀ ਦੁਕਾਨ ਨਾ ਐੰ ਪੋਟਸ ਦੀ ਹੈਗੀ ਏ, ਸਾਰੇ ਗਮਲਯਾਂ ਦੀ।
ਅੱਛਾ -ਅੱਛਾ। ਉਹ ਜੇੜਾ ਤੁਹਾਡੇ ਉਥੇ ਗੁਰਦੁਆਰੇ ਦੇ ਕੋਲ ਏ।
ਹਾਂ- ਹਾਂ- ਹਾਂ। ਉਈ- ਉਈ ਓ ਉਦੇ ਕੋਲ ਤੇ ਬਹੁਤ ਸੋਣੇੇ ਹਾਂ
ਅੱਛਾ- ਅੱਛਾ।
ਉਦੇ ਕੋਲ ਸਾਰੇ ਸਾਈਜ਼ ਦੇ ਨੇ ਜਿਵੇਂ ਚਾਈਦਾ ਹੁੰਦਾ ਨਾ ਜਿਵੇਂ ਅ ਕਿੱਥੇ ਅਸੀ ਛੋਟਾ ਰੱਖਨੈ, ਕਿੱਥੇ ਅਸੀ ਬਹੁਤ ਵੱਡਾ ਰੱਖਨੈ ਕਿੱਥੇ ਮੀਡੀਯਮ ਰੱਖਨੈ ਤੇ ਉਦੇ ਕੋਲ ਸਾਰੇ ਸਾਈਜ਼ ਦੇ ਹੈਗੇ।
ਅੱਛਾ।
ਹਾਂ ਤੇ ਮੈਂ ਤੇ ਔਥੋਂ ਈ ਲੈਨੀ ਆਂ
ਹਮ- ਹਮ- ਹਮ।
ਅੱਛਾ ਤੁਸੀਂ ਤੁਹਾਨੂੰ ਪਤਾ ਦੁਕਾਨ ਤੁਸੀਂ ਲਿਆ ਹੋਏ ਉੱਥੋਂ
ਹਾਂ ਮੈਂ ਇੱਕ ਵਾਰੀ ਲਿਆਈ ਸੀ ਉੱਥੇ ਮੇਰੀ ਦਰਾਨ ਤੇ ਮੈਂ ਅਸੀਂ ਗਏ ਸੀ ਨਾ ਗੁਰਦੁਆਰੇ ਤੇ ਫੇਿਰ ਉਹਓਨੇ ਲਏ ਸੀ ਆਉਂਦੀ ਵਾਰੀ ਉੱਥੋਂ ਨਾ
ਅੱਛਾ ਅੱਛਾ ਹਾਂ ਤੁਹਾਡੀ ਤੇ ਰਾਣੀ ਨੇ ਵੀ ਬੜੇ ਸੋਹਨੇ ਸੋਹਨੇ ਲਾਏ ਹੋਏ ਨੇ
ਹਮ ਹਮ
ਹਾਂ ਉਹ ਵੀ ਬਹੁਤ ਧਿਆਨ ਰੱਖਦੀ ਐ ਪੌਦਿਆਂ ਦਾ
ਬਹੁਤ ਧਿਆਨ ਰੱਖਦੀ ਐ ਸਹੀ ਗੱਲ ਐ
ਹਾਂ ਉਹੀ ਬੱਚਿਆ ਬੱਚਿਆਂ ਵਕਨ ਧਿਆਨ ਰੱਖਣਾ ਪੈਂਦਾ
ਸਹੀ ਗੱਲ ਐ
ਹਾਂ ਹੋਰ ਕੀ ਕਰਦੇ ਪਏ ਸੀ
ਹਾਂ ਕੁਛ ਵੀ ਨੀ ਬਸ ਹੁਨੇ ਮੈਂ ਕਿਹਾ ਸੀ ਚਲੋ ਉੱਪਰ ਧੁੱਪ ਬੜੀ ਸੀ ਮੈਂ ਚੱਲੀ ਸੀ ਜੈ ਪੋਦਿਆਂ ਨੂੰ ਪਾਣੀ ਦੇਣ ਤੇ ਧੁੱਪ ਬੜੀ ਸੀ ਮਨ ਨੀ ਕਰਦਾ ਪਿਆ ਉੱਪਰ ਜਾਨ ਤੇ
ਹਾਂ ਹਾਂ
ਅਤੇ ਹੁਣ ਮੈਂ ਕਿਹਾ ਚਲੋ ਹੁਣੇ ਠਹਿਰ ਕੇ ਜਾਨੀ ਆਂ ਮੈਂ ਫਿਰ ਮੈਂ ਤੁਹਾਨੂੰ ਫੋਨ ਮਿਲਾ ਲਯਾ ਮੈਂ ਕਿਹਾ ਚਲੋ ਗੱਲ ਕਰ ਲਈਏ ਨਾਲੇ ਮੈਂ ਤੁਸੀ ਦਾ ਪੋਦਾ ਪੁੱਛਾਂ ਤੇ ਵੀ ਮੈਨੂੰ ਚਾਹੀਦਾ ਏ ਤੇ
ਹਾਂਜੀ
ਫੇਰ ਮੈਂ ਕਿਹਾ ਜਦੋਂ ਤੁਸੀਂ ਕਹੋਗੇ ਮੈਂ ਉਦੋਂ ਲੈ ਜਾਵਾਂਗੀ ਤੁਹਾਡੇ ਕੋਲੋਂ
ਹਾਂਜੀ
ਮੈਂ ਕਿਹਾ ਜਦੋਂ ਤੁਸੀਂ ਕਹੋਗੇ ਨਾ ਮੈਂ ਉਦੋਂ ਹੀ ਤੁਹਾਡੇ ਕੋਲੋਂ ਲੈ ਜਾਵਾਂਗੀ ਤੁਲਸੀ ਦਾ ਪੋਦਾ
ਤੁਸੀਂ ਜਦੋਂ ਮਰਜ਼ੀ ਆ ਜੋ ਤੁਸੀਂ ਅੱਜ ਆ ਜੋ
ਅੱਛਾ
ਮੈਂ ਤਾਨੂੰ ਤੁਲਸੀ ਦੇ ਨਾਲ ਨਾਲ ਹਾਂ ਤੁਲਸੀ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਪੋਦੇ ਦੇ ਦਾਉਗੀ
ਠੀਕ ਐ ਠੀਕ ਐ
ਹਾਂ ਤੇ ਤੁਸ ਤੁਸੀਂ ਉਹ ਕਿਵੇਂ ਅਹ ਖਾਦ ਖੂਦ ਨਹੀਂ ਪਾਂਦੇ ਤੁਸੀਂ ਆਪਣੇ ਪੋਦਿਆਂ ਨੂੰ
ਖਾਦ ਐਹ ਆਪੇ ਹੀ ਲੱਗੇ ਰਹਿੰਦੇ ਨੇ ਮੈਂ ਤੇ ਬੜਾ ਘੱਟ ਜਾਨੀ ਆਂ ਉੱਪਰ ਤੇ ਐਹ ਆਪੇ ਹੀ ਲੱਗੇ ਰਹਿੰਦੇ ਨੇ ਪੌਦਿਆਂ ਨੂੰ ਖੋਦਾ ਖਾਦੀ ਮੈਂ ਘੱਟ ਜਾਨੀ ਆਂ ਉੱਪਰ
ਅੱਛਾ ਅੱਛਾ ਉਹਨਾਂ ਨੂੰ ਸ਼ੌਕ ਹੋਣਾ ਐ
ਹਾਂ ਹਾਂ
ਹਾਂ ਐਹ ਵੀ ਠੀਕ ਹੈ ਐਹ ਵੀ ਸ਼
ਤੇ ਸ਼ੌਕ ਨਾਲ ਈ ਹੁੰਦਾ ਸਹੀ ਗੱਲ ਨਾਲੇ ਮੈਨੂੰ ਹੋਰ ਬੜੇ ਕੰਮ ਹੁੰਦੇ ਨੇ ਤੇ ਮੈਂ ਸਾਰੇ ਪਾਸੇ ਨੀ ਧਿਆਨ ਦੇ ਪਾਂਦੀ
ਹਾਂਜੀ ਹਾਂਜੀ
ਹਾਂ
ਹਾਂ ਐਹ ਵੀ ਹਾਂ ਫੇਿਰ ਜਨਾਨੀਆਂ ਨੂੰ ਤੇ ਸਾਰਾ ਦਿਨ ਰਸੋਈ ਚ ਹੀ ਸਾਰਾ ਟਾਈਮ ਨਿਕਲ ਜਾਂਦਾ ਐ ਹੋਰ ਕੋਈ ਕੰਮ ਕਰਨ ਦਾ ਵੇਲ ਕਿੱਥੇ ਮਿਲ
ਵੇਲ ਹੀ ਨਹੀਂ ਹੁੰਦਾ ਸਹੀ ਗੱਲ ਕਿਹੜੇ ਕਿਹੜੇ ਕੰਮ ਬੰਦਾ ਆਪੇ ਕਰੇ ਬਜਾਰ ਵੀ ਜਾਨਾ ਪੈਂਦਾ ਏ ਬਜਾਰ, ਤੇ
ਹਾਂ, ਹੋਰ ਕੀ ਬਨਾਏਆ ਤੁਸੀਂ ਅੱਜ?
ਅਸੀਂ ਅੱਜ ਬਨਾਏ ਸੀ ਰਾਜਮਾਂ-ਚਾਵਲ।
ਹਾਂਜੀ।
ਰਾਜਮਾ-ਚਾਵਲ ਬਨਾਏ ਸੀ
ਅੱਛਾ ਰਾਜਮਾ ਚਾਵਲ ਬਨਾਏ ਨੇ, ਅੱਸੀ ਅੱਜ। ਅ ਲੋਕੀ ਬਨਾਈ ਏ।
ਅੱਛਾ-ਅੱਛਾ, ਲੋਕੀ ਸਵਾਦ ਲੱਗਦੀ ਏ।
ਹਾਂ, ਲੋਕੀ ਹਾਂ ਲੋਕੀ ਸਵਾਦ ਲੱਗਦੀ ਤੋਰੀ ਜਾਦਾ ਵਦੀਆ ਲੱਗਦੀ ਏ ਮੈਨੂੰ।
ਹਾਂ, ਘੀਆ ਤੋਰੀ
ਹਾਂ, ਤੋਰੀਆਂ ਦਾ ਸਵਾਦ ਜਾਦਾ ਆਂਦਾ ਓ ਥੋੜੀ ਵੈਸੀ ਬਨਦੀ ਏ ਨਾ ਗਿੱਲ-ਗਿੱਲੀ ਜੀ।
ਹਾਂ-ਹਾਂ, ਓਦੀ ਓਦੀ ਖੁਸ਼ਬੂ ਈ ਬੜੀ ਵਦੀਆ ਲੱਗਦੀ
ਹਾਂ, ਓਦੀ ਖੁਸ਼ਬੂ ਵੀ ਬੋਹਤ ਵਦੀਆ ਲੱਗਦੀ ਨਾਲੇ ਓਨੂੰ ਤੋਰੀਆਂ ਨੂੰ ਤੁਸੀਂ ਪਰੌਂਠੀ ਨਾਲ ਖਾਓ ਨਾਂ
ਬੋਤ ਈ ਸਵਾਦ ਲੱਗ
ਬੋਤ ਸਵਾਦ ਲੱਗਦੀ ਆਂ ਸਈ ਗਾੱਲ ਏ
ਹਾਂ, ਮਨ ਤੇ ਟੀਂਡੇ ਵੀ ਬੜੇ ਵਦੀਆ ਲੱਗਦੇ ਨੇ।
ਮੈਂ ਨਾ ਓਸ ਦਿਨ ਬਨਾਈਆਂ ਤੇ ਏ ਅੰਬੀ ਪਈ ਹੋਈ ਸੀ ਮੇਰੇ ਕੋਲ ਮੈਂ ਨਾ ਅੱਦੀ ਅੰਬੀ ਪਾ ਦੱਤੀ ਕਾੱਟ ਕੇ ਵੇੱਚ
ਅੱਛਾ ਮੈਂ ਤੇ ਪਾਨੀਂ ਆਂ ਅੰਬੀ, ਅੰਬੀ ਦੇ ਬਿਨਾਂ ਨੀ ਸਵਾਦ ਬਨਦੀ ਅੰਬੀ ਤੇ ਪਾਨੀਂ ਆ ਮੈਂ ਹਮੇਸ਼ਾ
ਹੱਲੇ ਅੰਬੀ ਪਾ ਕੇ ਬੜੀ ਸਵਾਦ ਬਨਦੀ ਏ।
ਹਾਂਜੀ-ਹਾਂਜੀ, ਮੇਨ ਤੇ ਟੀਂਡੇ ਵੀ ਬੜੇ ਸਵਾਦ ਲੱਗਦੇ ਨੇ
ਹੂੰ-ਹੂੰ, ਟੀਂਡੇ ਸਾੱਡੇ ਬੱਚੇ ਨੀ ਖਾਂਦੇ ਸਾਨੂੰ ਤੇ ਬੜੇ ਸਵਾਦ
ਅੱਛਾ ਤੇ ਤੁਸੀਂ ਟਿੰਡੇ ਅ ਗ੍ਰੇਵੀ ਵਾਲੇ ਬਣਾਂਦੇ ਤਰੀ ਵਾਲੇ?
ਤਰੀ ਵਾਲੇ ਵੀ ਬਨਾ ਲਈਦੇ ਨੇ ਗ੍ਰੇਵੀ ਆਲੇ ਵੀ। ਦੋਨੋਂ, ਜੇ ਛੋਟੇ ਹੋਨ ਤੇ ਗ੍ਰੇਵੀ ਆਲੇ ਬਨਾ ਲਈਦੇ ਨੇ ਹਾਂ।
ਤੇ ਅਪਨੇ ਵਾਸਤੇ ਈ ਬਨਾਨੀ ਆ ਹੋਰ ਕੋਈ ਨੀ ਖਾਂਦਾ ਘਾਰ ਈਚ ਮੈਂ ਈ ਖਾਂਨੀ ਆਂ ਟਿੰਡੇ।
ਅੱਛਾ-ਅੱਛਾ।
ਹਾਂ, ਹਾਂ, ਹਾਂਜੀ-ਹਾਂਜੀ ਚਲੋ ਫੇਰ ਲਾਨਾ ਚੱਕਰ ਤੁਸੀਂ ਘਾਰ ਆਨਾ ਜਲਦੀ, ਹਾਂ ਹਾਂਜੀ-ਹਾਂਜੀ ਠੀਕ ਐ ਜੀ, ਠੀਕ ਐ ਓਕੇ ਜੀ ਸਸ੍ਰੀ਼ ਕਾਲ।